ਹੈਲੋ
ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ ਭੈਣਜੀ।
ਸਤਿ ਸ਼੍ਰੀ ਅਕਾਲ ਬਾਈ ਵੀਰ ਜੀ ਕੀ ਹਾਲ ਐ ਤੁਹਾਡਾ
ਸ਼ੁਕਰ ਬਾਬਾ ਤੁਸੀਂ ਸੁਣਾਓ ਠੀਕ ਹੋ।
ਹਾਂਜੀ ਤੁਸੀਂ ਆਪਣਾ ਸੁਣਾਓ ਪਰਿਵਾਰ ਘਰ ਸਭ ਠੀਕ ਐ।
ਬੋਤ ਵਧੀਆ ਸ਼ੁਕਰ ਬਾਬਾ ਜੀ ਮੇਰ ਐ ਜੀ ਹਾਂਜੀ-ਹਾਂਜੀ
ਬੱਚਿਆਂ ਦਾ ਰਿਜਲਟ ਆ ਗਿਆ ਨੇ। ਕੋਈ ਨੀ ਅਜੇ ਆ ਗਿਆ ਵੈ ਅੱਛਾ ਵੀਰ ਜੀ ਬੱਚੇ ਪਾਸ ਹੋ ਗਏ ਤੁਹਾਡੇ
ਹਾਂਜੀ-ਹਾਂਜੀ ਬਾਬੇ ਕੇ
ਅੱਛਾ ਜੀ ਤਾਂ ਵਧਾਈ ਹੋਣ ਤੁਆਨੂੰ, ਮੋਬਾਇਲ ਤੁਹਾਡੇ ਫੇਰ ਬੱਚੇ ਨੂੰ, ਤੁਸੀਂ ਮੋਬਾਇਲ ਲੈ ਕੇ ਤਾਂ, ਕੋਈ ਨੀ ਲੱਗ
ਨਈ- ਨਈ ਮੋਬਾਇਲ ਨੀ ਲੈਕੇ ਦੇਣਾ ਜੀ, ਮੋਬਾਇਲ ਨਈ ਲੈਕੇ ਦੇਣਾ ਬੱਚੇਆਂ ਨੂੰ ਨਈ- ਨਈ ਕੋਈ ਫਾਇਦਾ ਨਈ, ਬੱਚੇਆ ਵਾਸਤੇ, ਬੱਚੇ ਆ ਵਾਸਤੇ ਕੋਈ ਫਾਇਦਾ ਨਈ, ਮੋਬਾਇਲ ਦੇ ਵੈਸੇ ਫਾਇਦੇ ਨੇ, ਬੱਚੇਆ ਵਾਸਤੇ ਨਈ ਹੈਗੇ ਪੜਨ ਵਾਲੇ
ਬੱਚੇਆਂ ਦਾ ਅੱਜ-ਕੱਲ੍ਹ ਸਾਰਾ ਕੰਮ ਤਾਂ, ਮੋਬਾਇਲ ਵਿੱਚ ਈ ਆਂਦਾ ਬੱਚੇਆਂ ਨੂੰ
ਹਾਂਜੀ- ਹਾਂਜੀ, ਹਾਂਜੀ
ਤੇ, ਬੱਚੇ ਤੇ ਸਾਡੇ ਤੇ ਮੋਬਾਇਲ ਤੇ ਈ ਸਾਰਾ ਕੰਮ ਕਰਦੇ ਨੇ ਵੀਰ ਜੀ। ਹਾਂ, ਤੁਸੀਂ ਵੀ ਆਪਣਾ ਤੁਆਡਾ ਬੱਚਾ ਹੁਣ ਪਾਸ ਹੋ ਗੇਆ, ਤੇ ਉਸਨੂੰ ਵੀ ਲੈ ਕੇ ਦਵੋ ਅੱਜ ਕੱਲ੍ਹ ਤਾ ਟੀਚਰਾਂ ਸਾਰਾ ਬੱਚੇ ਨੂੰ, ਸਾਰਾ ਵਰਕ ਕੰਮ ਸਾਰਾ ਬੱਚੇਆਂ ਨੂੰ ਆਪਣੇ ਮੋਬਾਇਲ ਵਿੱਚ ਦੱਸ
ਮੋਬਾਇਲ ਤੇ ਆ ਰਏ ਨੇ, ਨਾ, ਸਾ
ਹਾਂ, ਸਾਡੇ ਤਾਂ ਬੱਚੇ ਸਾਰਾ ਨੋਟ ਕਰਕੇ ਲੈ ਕੇ ਆਦੇ ਨੇ ਤੇ ਓਦੇ ਨਾਲ ਤਾਂ ਬੜੇ ਫ਼ੈਦੇ ਵੀ ਹੁੰਦੇ ਨੇ ਬੱਚੇਆਂ ਦੇ, ਪਰ ਓਦੇ ਨਾਲ ਨੁਕਸਾਨ ਵੀ ਹੋ ਜਾਂਦਾ, ਪਰ ਬੱਚੇ ਲੱਗ ਜਾਨ, ਤੇ ਮੋਬਾਈਲ ਵਿਚ ਸਾਰਾ ਦਿਨ ਲੱਗੇ ਰੇਂਦੇ ਨੇ, ਅੱਖਾਂ ਦਾ ਸੋਚਦੇ ਕੋਈ ਨੀ ਹੈਗੇ ਨੇ
ਬਿਲਕੁਲ ਜੀ- ਬਿਲਕੁਲ- ਬਿਲਕੁਲ
ਤੇ, ਤੁਆਡੇ ਬੱਚੇ ਤੇ ਸਿਆਣੇ ਨੇ
ਨਈ ਸਿਆਣੇ ਸਾਰੇ ਨੇ ਬੱਚੇ, ਖਰਾਬ ਹੋ ਜਾਂਦੇ, ਪਰ ਮੋਬਾਇਲ ਦੇਣੇ ਤੇ ਖਰਾਬ ਹੋ ਜਾਂਦੇ ਫੇਰ ਉਹ ਦੋਸਤ ਕੈਣ ਲੱਗ ਜਾਂਦੇ ਨਾਲ, ਆਪ ਵੀ ਏ ਕਰੋ, ਐਸੇ ਕਰੋ, ਐਸੇ ਕਰੋ, ਗੇਮ, ਪੜ੍ਹਦੇ ਹੈ ਨੀ ਫ਼ਿਰ ਮੋਬਾਇਲ ਖੇਡਦੇ- ਖੇਡਦੇ ਖਾਲੀ, ਓ ਸਾਰਾ ਦਿਨ ਗੇਮ ਖੇਡਦੇ ਨੇ ਸਾਰੇ
ਤੁਆਡੇ ਬੱਚੇ ਗੇਮ ਖੇਲ ਲੇਂਦੇ,, ਚਲੋ ਜੀ ਏ ਵੀ ਚੰਗਾ ਬੱਚੇ ਲਈ। ਆਰੇ ਲੱਗੇ ਰੇਂਦੇ ਨੇ, ਏ ਵੀ ਤੇ ਫੈਦਾ ਹੈਗਾ ਨਾ ਜੀ। ਤੇ ਚਲੋ ਆਪਣਾ ਬੱਚਾ ਖੇਲਦੇ ਰਏ, ਅੱਜ -ਕੱਲ ਬੱਚੇ ਆ ਵੀ ਜਾਂਦੇ ਨੇ, ਦੋ- ਚਾਰ ਬੱਚੇ ਆ ਗਏ ਬੈ ਕੇ ਖੇਿਲਦੇ ਰੇਂਦੇ ਨੇ, ਆਪਸ ਵਿੱਚ ਲੱਗੇ ਰੇਂਦੇ ਨੇ ਤੇ ਤਾਡੇ ਲੋਗਾ ਦਾ, ਇਤਨਾ ਦਿਮਾਗ ਨਈ ਖਾਂਦੇ ਨਾ ਤੰਗ ਨਈ ਕਰਦੇ, ਏ ਵੀ ਬੜਾ ਸੁੱਖ ਹੋ ਜੇ, ਹੋ ਗੇਆ ਐ।
ਨਈ- ਨਈ- ਨਈ, ਏ ਸੁੱਖ ਨਾ ਓ, ਦੋ ਮਿਨੇ ਸੁੱਖ ਐ ਬਾਅਦ ਵਿੱਚ ਦੁਖੀ ਹੋ ਜਾਂਏ ਬੱਚਾ ਪਰ ਬਾਅਦ ਚ ਤੁਸੀਂ ਦੁਖੀ ਹੋਣਾ, ਸੁਖੀ ਹੋ ਜਾਓਗੇ, ਬਾਅਦ ਚ ਤੁਂਸੀ ਦੁਖੀ ਹੋ ਜਾਓਗੇ, ਬਾਅਦ ਚ
ਅੱਜ ਕੱਲ੍ਹ ਵੀਰ ਜੀ ਸਾਰੇ, ਤੇ ਕੰਮ ਬੱਚੇਆਂ ਨੂੰ ਮੋਬਾਇਲ ਤੇ, ਤੂੰ ਹੋਣ ਹੋਣਾ ਅੱਗੂ ਤੂੰ ਸਾਰੇ ਤੇ ਔਨਲਾਈਨ ਕੰਮ ਹੁੰਦੇ ਪਏ ਨੇ, ਏਦੇ ਨਾਲ ਤਾਂ ਬੜੇ ਫਾਇਦੇ ਵੀ ਨੇ
ਫਾਇਦੇ ਵੀ, ਨੁਕਸਾਨ ਵੀ ਏ, ਬੋਤ
ਨੁਕਸਾਨ ਤੇ ਚੱਲੋ, ਏ ਆਦਮੀ ਠੀਕ ਹੈ, ਨੁਕਸਾਨ ਵੀ ਤੇ ਹੈਗਾ ਚਲੋ
ਅੱਖਾਂ ਖਰਾਬ ਹੋ ਜਾਂਦੀਆ ਨੇ, ਲਗੇ ਰਹੋ, ਮੋਬਾਇਲ ਤੇ ਦੇਖਦੇ ਰਹੋ ਬੈਠੇ ਰਹੋ, ਇੱਕ ਈ ਜਗ੍ਹਾ ਬੈ ਕੇ, ਸਰੀਰ ਖਰਾਬ ਹੋ ਜਾਏ ਮੋਟਾਪਾ ਹੋ ਜਾਂਦਾ ਜੀ
ਅਹ, ਹਾਜੀ- ਹਾਂਜੀ ਤੁਸੀਂ ਤਾਂ ਠੀਕ ਕੈ ਰਏ ਓ, ਪਰ ਅੱਜ -ਕੱਲ੍ਹ ਬੱਚੇ ਮੰਨਦੇ ਨੇ ਵੀਰ ਜੀ।
ਹਾਂ, ਓ ਬੱਚੇ ਜਿਵੇਂ ਲਾਓਗੇ ਬੱਚੇ ਉਵੇਂ ਓ ਕਰਨਗੇ ਜੀ।
ਸਾਡੇ ਬੱਚੇ ਤੇ ਦੋਨੋ ਮੰਨਦੇ ਨੀ ਓ ਤੇ ਪਿੱਛੇ ਈ, ਪਾਪਾ ਦੇ ਆਪਣੇ ਪਏ ਰੇਂਦੇ ਨੇ ਕਿ ਅਹ ਦਾਰ ਜੀ ਸਾਨੂੰ ਤੇ ਅ ਮਾਉਨ ਨੂੰ, ਪੈਲੇ ਓਨਾਂ ਨੇ ਸ਼ਰਤ ਈ ਰੱਖੀ ਹੋਈ ਐ। ਕੇ ਮੇਰੇ ਤੇ ਐਨੇ ਨੰਬਰ ਆਨਗੇ ਤੇ ਮੈਨੂੰ ਤਾਂ ਤੁਸੀਂ ਮੋਬਾਈਲ ਲੈ ਕੇ ਦੇਨਾ। ਤੇ ਮੈਂ ਵੀ ਫਿਰ ਕਿਸ ਟੈਮ ਕੈ ਦੇਨਾ ਮੈਨੂੰ ਬੱਚੇ ਕੈ ਦੇਨ ਨਾ ਮੰਮੀ ਤੁਸੀਂ ਤਾ ਨਾਲ ਬੋਲ ਦੇ ਕਿਆ ਕਰੋ ਨਾ, ਆਂ ਪਾਪਾ ਈ ਏ ਗੱਲ ਨੂੰ ਬੱ ਬੱਚੇਆਂ ਨੂੰ ਮੋਬਾਇਲ ਲੈ ਦਵੋ ਏਦੇ ਬਿਨਾਂ ਕੰਮ ਨੀ ਹੁੰਦਾ ਮੇਰਾ ਮੋਬਾਇਲ ਸਾਰਾ ਦਿਨ ਚੁੱਕ ਲੈਂਦੇ ਨੇ, ਮੈਨੂੰ ਪਰੇਸ਼ਾਨੀ ਹੁੰਦੇ ਤੇ ਮੇਰਾ ਕੋਈ ਫੋਨ ਵੀ ਆਂਦਾ ਤੇ ਮੈਨੂੰ ਦੱਸਦੇ ਵੀ ਕੋਈ ਨੀ ਹੈਗੇ। ਤੇ ਮੈਂ ਫਿਰ ਪਰੇਸ਼ਾਨ ਹੋਏਆ ਫਿਰ ਮੈਨੂੰ ਕਿਸ ਟੈਮ ਨੂੰ ਜਿਸ ਟੈਮ ਮੈਂ ਦੇਖਦੀ ਆਂ ਮਿਸ ਕਾਲਾਂ ਦੇਖਦੀ ਆਂ ਤੇ ਮੈਂ ਕੈਨੀ ਆਂ ਹਾਏ ਮੈਨੂੰ ਤੁਸੀਂ ਦੱਸੇਆ ਈ ਨੀ ਬੱਚਿਆਂ ਨੇ।
ਹੂੰ, ਦਵਾਏਆ ਨੁਕਸਾਨ ਹੋ ਗੇਆ ਨਾ ਦੇਖੋ। ਜਾਦਾ ਨੁਕਸਾਨ ਹੋ ਗੇਆ ਨਾ ਤੇ ਬੱਚੇ ਨੂੰ ਕਿਆ ਹਾਂ ਵੀ ਫੈਦਾ ਵੀ ਜਾਦਾ ਨੁਕਸਾਨ ਹੋ ਗੇਆ। ਫੈਦਾ ਵੀ ਐ ਤੇ ਨੁਕਸਾਨ ਵੀ ਕੀ ਆ ਜੇ ਫੋਨ ਨਾ ਘੱਟ ਹੁੰਦੇ ਨਾ ਓਵੇਂ ਨੁਕਸਾਨ ਵੀ। ਫੈਦੇ ਵੀ ਐ ਨੁਕਸਾਨ ਵੀ ਐ। ਜੇ ਸਈ ਢੰਗ ਨਾਲ ਚੱਲੋਗੇ ਤੇ ਠੀਕ ਐ, ਜ਼ਿਆਦਾ ਦੇਖੋਗੇ ਵੀ ਵਿਚ ਵੜ ਜਾਓਗੇ ਫੇਰ ਤੇ ਖਰਾਬ ਈ।
ਪਰ ਨਈਂ ਇੱਕ ਗੱਲ ਮੈਂ ਤੁਆਨੂੰ ਦੱਸਾਂ ਏਦੇ ਨਾਲ ਕਿਤਨਾ ਸੁਖ ਹੋ ਗੇਆ। ਅਸੀਂ ਕਿਸੀ ਭੈਨ-ਭਰਾ ਨੂੰ ਮਿਲਨਾ ਹੁੰਦਾ ਤੇ ਝੱਟ ਓਨੂੰ ਫੋਨ ਕਰਦੇ ਆਂ ਤੇ ਗੱਲਬਾਤ ਕਰ ਲੈਨੇ ਆ। ਹੈਂ ਅਗਰ ਮੋਬੈਲ ਤੇ ਸ਼ਕਲ ਵੀ ਦੇਖਨੀ ਹੁੰਦੀ ਐ ਤੇ ਬੈਠੇ ਬੈ ਧਾਏ ਘਰ ਬੈ ਕੇ ਓਦੇ ਨਾਲ ਸਾਰਾ ਕਰ ਰਿਆ ਐਸਾ ਲੱਗਦਾ ਕੀ ਜੇਕਰ ਚੱਲ ਆਪਸ ਵਿੱਚ ਬੈਠ ਗੇਆ। ਐ ਵੀ ਐ ਵੀ ਤੇ ਕੇ ਘੱਟ ਸੁੱਖ ਹੈਗਾ ਐ ਕਿੱਦਾਂ ਵੱਡਾ ਕੰਮ ਹੋ ਗੇਆ ਕਿਤੇ ਜਾਓ ਟਰੇਨਾਂ ਤੇ ਪੈਲੇ ਜਾਈਏ ਏਨੇ ਪੁਖਨੁਖਤਾ ਦੀ ਲਾਈਏ ਤੇ ਫਿਰ ਜਾ ਕੇ ਕੇ ਭੈਨ ਭਰਾ ਨੂੰ ਮਿਲ ਕੇ ਆਈਏ, ਕਿਤਨਾ ਏਦੇ ਨਾਲ ਸੁੱਖ ਵੀ ਤੇ
ਟਾਈਮ ਵੀ ਬਚ ਗੇਆ ਪੈਸੇ ਵੀ ਬਚ ਗਏ ਹਾਂ ਫੈਦਾ ਵੀ ਹੋ ਗੇਆ ਮੈਂ ਕਿਆ ਫੈਦਾ ਵੀ ਏ ਐਸੀ ਗੱਲ ਨੀ ਐ ਫੈਦਾ ਵੀ ਐ। ਮੈਂ ਕਿਆ ਤੀ ਜੇ ਨਾ ਸਾਬ ਨਾਲ ਚਲੋ ਠੀਕ ਐ। ਹਿਸਾਬ ਤੇ ਬੇ ਜਾਦਾ ਇਸਤੇਮਾਲ ਕਰੋਗੇ ਫੇਰ ਨੁਕਸਾਨ ਵੀ ਐ।
ਅੱਜ-ਕੱਲ ਤਾਂ ਸਾਰਾ ਕੁਛ ਮੋਬਾਇਲ ਚ ਆ ਜਾਂਦੇ ਨੇ, ਅ ਬਾਰ ਦੀਆਂ ਸ਼ਰਟਾਂ ਏਦੇ ਅਹ ਕੱਪੜੇ ਬੱਚੇਆਂ ਦੇ ਸੂਟਾਂ ਦੇ
ਓ ਵੀ ਏ ਪੈਸੇ ਲੈਨ-ਦੇਨ ਕਰਲੋ ਲੈਨ-ਦੇਨ ਕਰਲੋ ਪੈਸੇ ਦੇਦੋ ਜਿਵੇਂ ਦੇਦੋ ਪੈਸੇ ਦੇ ਦੋ ਪਚਾਦੋ ਪੈਸੇ ਲੈ ਲੋ ਆਪਨੇ ਕੋਲ ਪੇਮੈਂਟ ਐਡ ਕਰਲੋ। ਕਿਥੇ ਜਾਨਾ ਕਿਥੇ ਜਾਨਾ ਜੇ ਓਥੇ ਲੋਕੇਸ਼ਨ ਚੱਲੇ ਜਾਓ ਅਡਰੈਸ ਪਾਓ ਓਥੇ ਪੌਂਚ ਜਾਓ ਕਿਸੇ ਦਾ ਓਨਾਂ ਘਰ ਕਿਸੇ ਅਸੀਂ ਪੁੱਛਨਾ ਨੀ ਪੈਨਾ ਆਪ ਜੀ ਨੂੰ।
ਏ ਕਿਤਨਾ ਵੱਡਾ ਸੁੱਖ ਤੇ ਹੈ ਨਾ ਮੋਬਾਇਲਾਂ ਤੇ ਵਿ ਕੀ ਕਿਤਨਾ ਵੱਡਾ ਲਾਭ ਹੋ ਗੇਆ, ਜਦ ਆਦਮੀ ਨੂੰ ਅਡਰੈਸ ਭਾਏਂ ਨਈਂ ਯਾਦ
ਕੋਈ-ਕੋਈ ਦੱਸਦਾ ਨੀ ਜੀ ਕੋਈ ਦੱਸਦਾ ਵੀ ਨੀ। ਐ ਬੰਦਾ ਦੱਸਦੇ ਦੱਸਦਾ ਵੀ ਨੀ ਗਲਤ ਪਾ ਲੈਨੇ ਆਂ ਜਾਨ ਬੁਜਕੇ।
ਐ ਤੇ ਗੱਲ ਸਈ ਕੈ ਰਏ ਓਂ ਤੁਸੀਂ, ਐ ਤੇ ਬਹੁ
ਐਡਰੈਸ ਪਾਓ ਸਿੱਦਾ ਤੇ ਪੌਂਚ ਜਾਓ ਸਿੱਦਾ, ਨਾ ਕਿਸੇ ਪੁੱਛਨ ਦੀ ਲੋੜ ਨਾ ਕੁਛ ਨੀ।
ਮੈਂ ਤੇ ਆਪ ਮੇਰਾ ਪਿੱਛੇ ਮੋਬਾਇਲ ਖੋ ਗੇਆ ਤੇ ਮੈਂ ਇਤਨੀ ਪਰੇਸ਼ਾਨ ਹੋ ਗਈ। ਪੁੱਛੋ ਕੋਈ ਨੀ ਤੇ ਮੈਂ ਅਗਰ ਸਾਰਾ ਕੰਮ ਮੇਰਾ ਆਂਦਾ ਜਾਂਦਾ ਸੀ ਤੇ ਮੈਨੂੰ ਸੁੱਖ ਸੁਨੇਆ ਮਿਲਦਾ ਰੈਂਦਾ ਸੀ। ਮੈਂ ਫਿਰ ਸਰਦਾਰ ਜੀ ਦੇ ਪਿੱਛੇ ਪੈ ਗੀ ਮੈਂ ਕਿਆ ਸਰਦਾਰ ਜੀ ਮੈਨੂੰ ਇੱਕ ਮੋਬਾਇਲ ਲੈ ਦੋ, ਕੈਂਦੇ ਤੂੰ ਅ ਮੋਬਾਇਲ ਸੰਭਾਲ ਕੇ ਰੱਖਦੀ ਗੀ ਤੇ ਤੇਰੇ ਮੋਬਾਇਲ ਚੋਰੀ ਹੋ ਜਾਂਦੇ ਨੇ ਓ ਮੈਂ ਕਿਆ ਬਾਜ਼ਾਰ, ਮਾਰਕਿਟ ਜਾਓ ਤੇ ਪਰਸ ਚ ਪਾਇਆ ਹੁੰਦਾ। ਹੁਣ ਕਈ ਵਾਰ ਰਸ਼ ਇੰਨਾ ਹੁੰਦਾ ਬੀਰ ਜੀ, ਮੈਂ ਤੁਹਾਨੂੰ ਕੀ ਦੱਸਾਂ। ਮੈਨੂੰ ਪਤਾ ਈ ਨੀਂ ਚਲਿਆ ਕਿ ਮੇਰਾ ਕਿਸ ਟੈਮ, ਪਰਸ ਇੱਚ ਮੋਬਾਇਲ ਚੋਰੀ ਹੋ ਗਿਆ। ਤੇ ਫਿਰ ਓ ਕੇ ਕੈਦੇ ਦਸ ਹਜ਼ਾਰ ਦੀ ਚੀਜ਼ ਤੂੰ ਇੱਕ ਮਿੰਟ, ਘੁਮਾ ਕੇ ਆ ਗਈ ਏ। ਤੇ ਮੈਂ ਕਿਆ ਵੀ ਹੁਣ ਮੈਂ ਕੋਈ ਜਾਣ ਬੂਝ ਕੇ ਥੋੜ੍ਹ ਨਾਂ ਕੀਤਾ ਹੈਗਾ। ਕਿਸ ਟੈਮ ਹੋ ਵੀ ਜਾਂਦਾ ਹੈਗਾ, ਆਪਣੇ ਤਰਫ ਤੇ ਬੜਾ ਆਦਮੀ ਧਿਆਨ ਰੱਖਦਾ ਆਪਣੀ ਚੀਜ਼ ਦਾ, ਇਤਨੀ ਕੀਮਤੀ ਚੀਜ਼ ਐ ਤੇ ਆਦਮੀ ਤਾਂ ਆਪਣੀ ਜਾਨ ਤੋਂ ਵੱਧ ਈ ਰੱਖਦਾ ਹੈਵੇ। ਕਿ ਐਸੀ ਗੱਲ ਤਾਂ ਨੀਂ ਹੈਗੀ, ਪਰ ਆਦਮੀ ਲੋਕ ਤੇ ਨੀਂ ਨਾਂ ਸਮਝ ਦੇ ਓ ਕਹਿ ਦਿਣੇ ਕਿ ਬਈ ਇਨ੍ਹਾਂ ਨੂੰ ਕੀਮਤ ਈ ਨੀਂ ਪਤਾ, ਪੈਸੇ ਦੀ ਕੀਮਤ ਈ ਨੀਂ ਪਤਾ। ਤੇ ਮੈਂ ਕਿਆ ਨਈਂ ਮੈਨੂੰ ਤੇ ਏਦੀ ਕੀਮਤ ਬੋਤ ਜਿਆਦਾ ਐ, ਮੈਂ ਤੇ ਆਪਣੀ ਜਾਨ ਤੋਂ ਵੱਧ ਰੱਖ ਖਦੀ ਆ ਮੋਬਾਇਲ ਨੂੰ ਕਿ ਮੇਰਾ ਤਾਂ ਇਤਨਾ ਸੁੱਖ ਐ, ਮੇਰੇ ਤੇ ਬੈਠੇ-ਬਠਾਏ ਕੋਈ ਸ ਸਮਾਨ ਮੰਗਾਣਾ ਹੁੰਦਾ ਏ ਵੀਰ ਜੀ, ਕੋਈ ਅਚਾਨਕ ਮੇਰੇ ਘਰ ਆ ਜਾਂਦਾ ਐ। ਹੁਣ ਕਈ ਵਾਰ ਸਰਦਾਰ ਜੀ ਘਰ ਨੀ ਹੁੰਦੇ, ਅ ਬੱਚੇ ਨੀਂ ਘਰ ਹੁੰਦੇ। ਹੁਣ ਦੋ ਬੰਦੇ ਆ ਜਾਉਣ ਰੋਟੀ-ਰੂਟੀ ਬਣਾ ਕੇ ਇਤਨੀ ਦੇਰ ਰੋਟੀ ਦਾ ਟੈਮ ਹੋਏ ਤੇ ਹੁਣ ਰੋਟੀ ਮੈਂਮੂ ਬਣਾਵਾਂ ਤੇ ਦੋ ਘੰਟੇ ਬਾਅਦ ਓਨਾਂ ਨੂੰ ਰੋਟੀ ਖਵਾਵਾਂ। ਤੇ ਮੈਂ ਤੇ ਇਸੇ ਤਰ੍ਹਾਂ ਤੇ, ਮੈਂ ਤੇ ਫੋਨ ਤੇ ਆਡਰ ਕਰ ਦੇਨੀ ਆਂ। ਤੇ ਸਾਡੇ ਨੇੜੇ ਈ ਹੈਗਾ ਹੋਟਲ, ਸਾਨੂੰ ਤੇ ਫਟੋ-ਫੱਟ ਆ ਜਾਂਦਾ, ਇਤਨਾਂ ਸੁੱਖ ਹੈਗਾ ਫੋਨਾਂ ਦਾ ਮੈਂ ਤੇ ਕਹਿਣੀ ਆਂ ਦੱਸ ਨੀਂ ਸਕਦੀ, ਇਦੇ ਨਾਲ ਤੇ ਮੈਨੂੰ ਬੋਤ ਸਹੂਲਤ ਹੋ ਜਾਂਦੀ ਐ। ਮੈਂ ਤਾਂ ਝੱਟ ਜੇੜਾ ਕੰਮ ਕਰਨਾ ਹੁੰਦਾ, ਝੱਟ ਕਿਸੇ ਨੂੰ ਫੋਨ ਕਰਦੀ, ਅਗਰ ਕਿਸੇ ਕੋ ਕੋਈ ਦੁੱਖ-ਸੁੱਖ ਵੀ ਬਣ ਜਾਂਦਾ, ਨੇੜੇ-ਤੇੜੇ ਜੋ ਜਿਨੂੰ ਬਲਾਣਾ ਵੀ ਹੁੰਦਾ ਓਨਾਂ ਨੂੰ ਝੱਟ ਮੈਂ ਬੁਲਾ ਲੈਣੀ ਆਂ। ਮੇਰੀਆਂ ਕੰਮ ਵਾਲੀਆਂ ਵੀ ਮੈਨੂੰ ਅੱਗੇ ਬ ਬੜੇ ਤੰਗ ਕਰਦੀਆਂ ਸਨ। ਚੱਟ ਫੋਨ ਕਰਦੀ ਆਂ ਤੇ ਫਿਰ ਦੋੜੀਆਂ ਆ ਜਾਂਦੀਆਂ ਨੇ, ਮੈਂ ਕਹਿਣੀ ਸੁ ਫੋਨ ਨਾਂ ਤੇ ਮੈਨੂੰ ਬੜਾ ਸੁਖ ਹੈਗਾ ਕਿ ਕਿਸੇ ਨੂੰ ਭੇਜੋ ਆਡ-ਗਵਾਡ ਕੋਲ ਪੁੱਛਣਾ ਪੈਂਦਾ ਭੈਣ ਜੀ ਕੰਮ ਵਾਲੀ ਆਈ ਨੇ ਕਿ ਨੀਂ ਆਈ ਏ, ਹੁਣ ਤਾਂ ਛਿੱਦ ਸਿੱਧਾ ਈ ਫੋਨ ਮਿਲਾਣੀ ਆਂ। ਬਹੀ, ਕਿੱਥੇ ਹੈਗੀ ਏ ਤੂੰ ਆਈ ਕੋਈ ਨੀ।
ਵਧੀਆ ਏ ਨਾ ਕਿਤੇ ਬਾਰ ਜਾਣ ਦੀ ਲੋੜ ਕੋਈ ਨੀਂ ਗਰਮੀ ਲੱਗਦੀ ਨਾਂ ਕੁਛ, ਆਰਾਮ ਨਾਲ ਘਰ ਬੈਠੇ-ਬੈਠੇ ਕੰਮ ਕਰ ਲੋ। ਪੁੱਛ ਲੋ, ਸੁੱਖ ਸੁਨੇਹਾ ਲੈ ਲੋ, ਕਿੱਥੇ ਐ ਕੌਣ ਐ ਕੌਣ ਨਈਂ ਐ। ਪਤਾ ਤੇ ਹੈ, ਐਸੀ ਗੱਲ ਨਈਂ ਐ।
ਸੁੱਖ ਤੇ ਬਥੇਰੇ ਨੇਂ, ਬੱਚੇ ਪੜ੍ਹਾਈਆਂ ਕਰ ਰਏ ਨੇਂ। ਹੁਣ ਕੁਛ ਪੁੱਛਣਾ ਹੁੰਦਾ ਕੋਈ ਸਾਨੂੰ, ਅੱਖ, ਸਭ ਅੱਖਰਾਂ ਦਾ ਸਮਝ ਨੀਂ ਔਂਦੀ ਐ। ਕਈ ਵਾਰ ਮੈਂ ਇੰਗਲਿਸ਼ ਦੇ ਬੱਚਿਆਂ ਨੂੰ ਅੱਖਰ ਪਤ ਬ ਮਤਲਬ ਪੁੱਛਦੇ ਬੱਚੇ, ਮੰਮੀ ਦਾ ਮਤ ਮਤਲਬ ਅ ਅ ਬਿਜੀ ਦਾ ਮਤਲਬ ਕੇ ਐ। ਤੇ ਮੈਂ ਕਈ ਵਾਰ ਤਾਂ ਬੱਚਿਆਂ ਦਾ ਮੂੰਹ ਦੇਖਦੀ, ਫਿਰ ਮੈਂ ਕੈਂਦੀ ਗੂਗਲ ਕੋਲ ਪੁੱਛ ਲੈਣੀ ਆਂ, ਪੁੱਛ ਕੇ ਤਾਨੂੰ ਦੱਸ ਦੀ ਆਂ ਹੁਣੇ, ਫੋਨ ਕਰਦੀ ਏ ਬੱਚੇ ਤੇ ਚਾਟੂ ਫੋਨ ਤੂੰ ਦੇਖ ਕੇ ਆਪਣਾ ਬੱਚਿਆਂ ਨੂੰ ਕਰ ਲੈਂਣੇ ਆਂ, ਕਿਸ ਟੈਮ ਬ ਬੱਚਿਆਂ ਨੂੰ ਪੜ੍ਹਾਂਦੇ-ਪੜ੍ਹਾਂਦੇ ਬੱਚੇ ਕੋਈ ਕੁਅਸ਼ਚਨ ਕਰ ਲੈਂਦੇ ਨੇ ਕੋਈ ਪ੍ਰਸ਼ਨ ਕਰਦੇ ਨੇ, ਮੰਮੀ ਐ ਕਿਸਰ੍ਹਾਂ ਹੋਏਗਾ ਐ ਕਿਸਰ੍ਹਾਂ ਹੈਗਾ। ਤੇ ਬਸ ਫੁਟ ਫੱਟੋ ਫੱਟ ਦੇ ਦਿਨ 'ਚ ਦੇਖਦੇ ਆ ਤੇ ਬੱਚਿਆਂ ਨੂੰ ਸਮਝਾ ਲੈਂਣੇ ਆ। ਨਈ ਤੇ ਹੁਣ ਅੱਜ ਕੱਲ ਟਿਊਸ਼ਨਾਂ ਕੇੜੀਆਂ ਇਤਨੀਆਂ ਮੈਂਗੀਆਂ। ਟਿਊਸ਼ਨਾਂ ਹੈਗੀਆਂ ਨੇ ਬੱਚਿਆਂ ਦੀਆਂ, ਪੜ੍ਹਾਣਾ ਬੱਚਿਆਂ ਨੂੰ ਸੋਖਾ। ਤੇ ਆਪ ਈ ਘਰ ਬੈਠ ਕੇ ਬੱਚ ਬੱਚੇ ਵੀ ਪੜ੍ਹਾ ਲੈਂਣੇ ਆਂ, ਅਸੀਂ ਤੇ ਬਈ ਅਗਰ ਥੋੜਾ ਬੋਤ ਸਾਨੂੰ ਕੁ ਜੇੜਾ ਨਈ ਸਮਝ ਆਂਦਾ ਤੇ ਮੋਬਾਇਲ ਖੋਲਦੀ ਆਂ, ਤੇ ਮੋਬਾਇਲ ਨਾਲ ਈ ਬੱਚਿਆਂ ਨੂੰ ਗਾਈਡ ਦੱਸ ਦੇ ਨੀ ਆ, ਬੱਚੇ ਇਸਰ੍ਹਾਂ ਕਰੋ, ਇਸਰਾਂ ਕਰੋ। ਮੇਰੇ ਬੱਚੇ ਤੇ ਚੰਗਾ ਪੜ੍ਹ ਵੀ ਜਾਂਦੇ ਨੇ। ਨੰਬਰ ਵੀ ਚੰਗੇ ਲਿਆਏ ਨੇ। ਮੈਂ ਤੇ ਇਕ ਮੈਂ ਤੇ ਏਈ ਕੈਣੀ ਆਂ, ਆਪਣੀ ਵੱਡੀ ਕੁੜੀ ਨੂੰ ਵੀ ਏ ਕੈਣੀ ਆਂ ਕੀ ਤੁਸੀਂ ਵੀ ਏਈ ਕਰਿਆ ਕਰ ਕਰੋ। ਆਪਣਾ ਮੋਬਾਇਲ ਨਾਲ ਈ ਦੇਖ ਲਿਆ ਕਰੋ, ਤੁਆਨੂੰ ਜੋ ਸਮਝ ਨੀ ਆਂਦੀ ਐ, ਸਮਝ ਲੋ‌। ਇਦੇ ਤੇ ਬੜਾ ਆਸਾਨੀ ਪੜ੍ਹਾਈ, ਇਨਸਾਨ ਪੜਨੇ ਵਾਲਾ ਹੋਵੇ ਨਾ। ਤੇ ਅਸੀਂ ਤੇ ਮੈਂ ਤਾਂ ਕੈਣੀ ਕਿਸੇ ਟਿਊਸ਼ਨ ਦੀ ਲੋੜ ਈ ਕੋਈ ਨੀ ਹੈਗੀ। ਏਸੇ ਮੋਬਾਇਲ 'ਚ ਈ ਬੱਚੇ ਪੜ੍ਹ ਲੈਂਦੇ ਨੇ। ਸਾਡੇ ਬ ਬੱਚੇ ਤੇ ਹਾਂ, ਤੇ ਅੱਜ ਕੱਲ੍ਹ ਕਿਤਾਬਾਂ ਈ ਕੀ ਇਚ ਕਿਤਾਬ ਦੀ ਪਤਾ ਕੀਮਤ ਕਿਤਨੀ ਕਿਤਨੀ ਹੈਗੀ ਐਂ। ਬੱਚਿਆਂ ਨੂੰ ਕੋਈ ਪੜ੍ਹਾ ਸਭ ਦਾ ਵੀ ਵੀਰ ਜੀ, ਬੜਾ ਓ ਇਤਨੀ ਮੈਗਾਈ ਹੈਗੀ ਏ ਇੱਕ ਸਮਾਨ ਖਤਮ ਖਤਮ ਹੁੰਦਾ- ਦੂਜਾ, ਦੂਜਾ ਤੀਜਾ ਘਰਾਂ ਦੇ ਸਮਾਨ ਈ ਨੀ ਪੂਰੇ ਹੁੰਦੇ। ਤੇ ਏ ਤੇ ਚਲੋ ਜੇੜਾ ਕਿਤਨਾ ਖਰਚਾ ਬਚ ਜਾਂਦਾ ਘਰ ਤਾਂ ਇਸ ਮੋਬਾਈਲ ਨਾਲ ਤੇ ਬੜਾ ਸੁੱਖ ਨੇ। ਮੈਂ ਤੇ ਏਈ ਤੁਆਨੂੰ ਕੈ ਰੀ ਤੁਆਡਾ ਬੱਚਾ ਪਾਸ ਹੋਏ ਓਨੂੰ ਮੋਬਾਇਲ ਲੈ ਦਵੋ।
ਅੱਛਾ ਚਲੋ ਠੀਕ ਏ, ਲਾ ਦਾਂਗੇ ਜੀ।
ਓਸ ਬੱਚੇ ਨਾਲ ਤੁਸੀਂ ਲੈ ਦਓਗੇ ਨੇ ਤਾਂ ਬੱਚਾ ਵੀ ਤਾਡਾ ਲਾਇਕ ਓ ਜਾਏਗਾ ਨੇ। ਬੱਚੇ ਤੇ ਆਪਣੇ ਮੇਰੇ ਵੱਡੀ ਕੁੜੀ 'ਤੇ ਆਪਣੇ ਆਪ ਫੋਨ ਖੋਲ ਕੇ ਜੇੜਾ ਪੜ੍ਹਨਾ ਆਉਂਦਾ ਤੇ ਓ ਤੇ ਸੱਚ ਸ ਸਮਝਾਂਦੀ ਏ, ਕੈਂਦੀ ਏ ਬੀਜੀ ਐ ਦੇਖੋ ਐ ਪੂਰਾ ਲਿਖਿਆ ਆਇਆ ਨੇ, ਐ ਪੂਰਾ ਲਿਖਿਆ ਆਇਆ ਨੇ। ਅਸੀਂ ਤੇ ਸਾਰਾ ਪਰਿਵਾਰ ਇਸ ਤਰ੍ਹਾਂ ਈ। ਫੋਨ ਤੇ ਈ ਬੱਚੇ ਪੜ੍ਹ ਲੈਂਦੇ, ਮੇਰੇ ਬੱਚੇ ਤੇ।
ਅੱਛਾ ਚਲੋ ਠੀਕ ਐ ਜੀ।
ਲੋੜ ਈ ਨੀ ਹੁੰਦੀ, ਮੈਂ ਤੇ ਕੈਂਦੀ ਬੜਾ ਸੁੱਖ ਅਛਾ ਮੇਨੂੰ ਤੇ ਮੋਬਾਇਲ ਨਾਲ ਬੜਾ ਸੁੱਖ, ਬੜਾ ਅੱਛਾ ਲੱਗਦਾ ਐ। ਪਰ ਐ ਥੋੜਾ ਜਿਆ ਐ, ਬੱਚਿਆਂ ਨੂੰ ਮੈਂ ਕੈਣੀ ਆਂ ਤਿਨਾ ਨੂੰ ਇਤਮਾਲ ਇਤਨਾ ਜਾਦਾ ਵੀ ਨਾ ਕਰੋ, ਜੇੜਾ ਅੱਖਾਂ ਤੇ ਪੈਂਦਾ ਹੈਗਾ ਅ ਜ਼ੋਰ ਤੇ ਅ ਦਿਮਾਗ ਵੀ ਇਤਨਾ ਬੱਚੇ ਥੋੜ੍ਹਾ ਥੋੜ੍ਹਾ ਰੈਸਟ ਕਰੋ, ਥੋੜਾ ਜਿਆ ਆਰਾਮ ਕਰੋ ਥੋੜ੍ਹਾ ਜਿਆ ਪੜ੍ਹੋ, ਥੋੜ੍ਹਾ ਜਿਆ ਆਪਣਾ ਸਾਰਾ ਕੰਮ ਕਰ ਦਿਓ। ਤੇ ਬੱਚੇ ਤੇ ਬੜੇ ਖੁਸ਼ ਨੇ, ਮੇਰੇ ਤੇ ਮੋਬਾਇਲ ਤੇ ਬੱਚੇ ਸਾਰਾ ਕੰਮ ਕਰ ਰੇ। ਤੁਆਡੇ ਬੱਚੇ ਕਿਸ ਤਰ੍ਹਾਂ ਕਰਦੇ ਨੇ।
ਕਰ ਰੇ ਨੇ ਓਈ। ਆਪ ਔਰ ਟਿਊਸ਼ਨ ਲਾ ਰੱਖੀ ਐ ਬੱਚਿਆਂ ਨੂੰ ਪੜ੍ਹਦੇ ਨੇ, ਮੋਬਾਇਲ ਵੀ ਦਿੰਦੇ ਆਂ ਐਸੀ ਗੱਲ ਨ‌ਈ ਐ। ਓਮਾਇਨ ਨਾਲ ਵੀ ਪੜਦੇ ਨੇ, ਟਿਊਸ਼ਨ ਵੀ ਲਾ ਰੱਖੀ ਏ।
ਆ ਆਵਾਜ਼ ਥੋੜੀ
ਮੈਂ ਕਿਆ ਮੋਬਾਇਲ ਵੀ ਦਿੱਤਾ ਓਇਆ ਬੱਚਿਆਂ ਨੂੰ, ਟਿਊਸ਼ਨ ਵੀ ਲਾ ਰੱਖੀ ਐ ਹਾਂਜੀ ਹਾਂਜੀ। ਚਲੋ ਠੀਕ ਹੈ-ਠੀਕ ਹੈ, ਭੈਣ ਜੀ ਫਿਰ ਮਿਲਦੇ ਆਪ ਜੀ ਨੂੰ, ਓਕੇ ਜੀ।
ਹੋਰ ਵੀਰ ਜੀ, ਸਭ ਠੀਕ-ਠਾਕ ਪਰਿਵਾਰ ਸਭ ਠੀਕ ਹੈ ਨਾ ਤੁਹਾਡਾ? ਤੇ ਆਓ ਨਾ ਕਿਸੀ ਦਿਨ ਸਾਡੇ ਘਰ ਆਓ ਅਸੀਂ ਤਾਂ ਤੁਹਾਡੀ ਵੇਟ ਕਰਦੇ ਦੇਖਦੇ ਰਹਿੰਦੇ ਵੀ ਚਲੋ ਆਣਗੇ ਵੀਰ ਜੀ, ਤੇ ਅਸੀਂ ਵੀ ਬੈਠਾਂਗੇ ਕ ਇਕਟੇ ਬੈਠਾ ਗੇ ਇਸੀ ਬਹਾਨੇ ਇਕੱਠੇ ਬੈਠਾਂਗੇ, ਰੋਟੀ ਵੀ ਖਾਵਾਂਗੇ।
ਤੇ ਠੀਕ ਠੀ਼ਕ ਹੈ ਜੀ, ਆਵਾਂਗੇ ਜੀ ਓਕੇ ਜੀ, ਆਵਾਂਗੇ-ਆਵਾਂਗੇ ਜਲਦੀ ਆਵਾਂਗੇ।
ਆਣਾ ਨਾਲ ਭੈਣ ਜੀ ਨੂੰ ਨਾਲ ਲੈ ਕੇ ਆਣਾ, ਮਾਤਾ ਜੀ ਨੂੰ ਵੀ ਨਾਲ ਲੈ ਆਣਾ।
ਠੀਕ-ਠੀਕ ਹੈ ਜੀ। ਠੀਕ-ਠੀਕ ਹੈ ਜੀ, ਸਤਿ ਸ਼੍ਰੀ ਅਕਾਲ।
ਹੋਰ ਪਰਿਵਾਰ ਸਭ ਠੀਕ ਹੈ? ਮੇਰੇ ਤਰਫ ਮਾਤਾ ਜੀ ਨੂੰ ਸਤਿ ਸ੍ਰੀ ਅਕਾਲ ਕਹਿਣਾ। ਹਾ, ਭਰਜਾਈ ਜੀ ਨੂੰ ਵੀ ਕਹਿਣਾ। ਅੱਛਾ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।